ਹੈਲੋ, ਸਤਿ ਸ੍ਰੀ ਕਾਲ ਜੀ।
ਹੋਰ ਕੀ ਹਾਲ ਐ। ਬਸ ਠੀਕ ਹੈ ਜੀ। ਹੋਰ ਕੀ ਕਰ ਰਹੇ ਸੀ ਤੁਸੀਂ ਤੁਹਾਨੂੰ ਤੰਗ ਤੇ ਨੀ ਕੀਤਾ ਤੁਸੀਂ ਹੋਗੇ ਓ ਵਿਹਲੇ ਹੋ ਗਿਆ ਓ ਨਾ ਹੋਰ ਸੁਣਾਓ ਮੌਸਮ ਕਿਸ ਤਰ੍ਹਾਂ ਦਾ ਗਰਮੀ ਦਾ ਕੀ ਹਾਲ ਸਾਡੇ ਅੱਛਾ ਸਾਡੇ ਵੀ ਬਹੁਤ ਬੁਰਾ ਹਾਲ ਦਿਨ ਹੋ ਗਿਆ ਇੰਨੀ ਗਰਮੀ ਹੋ ਗਈ ਹੈ। ਬਰਦਾਸ਼ਤ ਨਹੀਂ ਹੋ ਰਹੀ ਗਰਮੀ। ਬਹੁਤ ਜਿਆਦਾ ਹਾਂ ਗਰਮੀ। ਗਰਮੀ ਕਾਰਨ ਕਿਚਨ ਚ ਜਾ ਕੇ ਤੇ ਬੜੀ ਬੁਰੀ ਹਾਂ, ਨਹੀਂ ਪਾਣੀ ਤੇ ਪੀਣੀ ਪਰ ਫੇਰ ਹੋ ਜਾਂਦਾ ਪ ਪਤਾ ਨੀ ਸਮਝ ਨੀ ਆ ਰਹੀ ਕੁੱਛ ਤੁਹਾਨੂੰ ਵੀ ਤਾਂ ਅਸੀਂ ਤੇ ਫੋਨ ਕੀਤਾ ਮੈਂ ਕਿਹਾ ਤੁਹਾਨੂੰ ਪਤਾ ਨੋਲੇਜ ਹੈਗੀ। ਕੁਛ ਖਾਣ ਪੀਣ ਦੀ ਦੱਸੋ ਨਿੰਬੂ ਪਾਣੀ ਉਹ ਉਸ ਟਾਈਮ ਨੀ ਨਾ ਦਿਮਾਗ ਚ ਹੀ ਨਹੀਂ ਆਂਦਾ ਜਿਸ ਟਾਈਮ ਇਹੋ ਜਿਹੀ ਪ੍ਰੋਬਲਮ ਹੁੰਦੀ ਫਿਰ ਧਿਆਨ ਚ ਹੀ ਨਹੀਂ ਆਂਦਾ ਵੀ ਕੀ ਪੀਣਾ। ਉਸ ਟਾਈਮ ਬਰਦਾਸ਼ਤ ਨਹੀਂ ਹੁੰਦਾ ਹਾਂ ਫਿਰ। ਨਹੀਂ ਮੈਂ ਨਿੰਬੂ ਪਾਣੀ ਪੀ ਹਾਂਜੀ ਮੈਨੂੰ ਬਹੁਤ ਸਿੰਪਲ ਉਹ ਕਹਿੰਦੇ ਨੇ ਜਾਨ ਹੈ ਤੋਂ ਜਹਾਨ ਹੈ ਹਾਂਜੀ ਹਾਂਜੀ ਹੋਰ ਤੁਸੀਂ ਕੁਛ ਮੈਨੂੰ ਦੱਸੋ ਹਾਂ, ਪਾਣੀ ਵੀ ਹੁਣ ਨੋਰਮਲ ਵੀ ਨੀ ਪੀ ਹਾਂ, ਨੋਰਮਲ ਵੀ ਨੀ ਹੁਣ ਪੀਤਾ ਜਾਂਦਾ ਹੁਣ। ਠੰਡਾ ਪਾਣੀ ਪੀਣ ਨੂੰ ਮਨ ਕਰਦਾ ਠੰਡਾ ਹੀ ਹੋ ਪਾਣੀ ਠੰਡਾ ਪਾਣੀ ਹੀ ਪੀਓ ਤਾਜ਼ਾ ਪਾਣੀ ਪੀਣ ਦਾ ਹਾਂਜੀ ਹਾਂਜੀ ਇਸ ਤਰ੍ਹਾਂ ਹੀ ਕਰ
ਹੋਰ ਤੁਸੀਂ ਖਾਣਾ ਖਾ ਲਿਆ
ਖਾਣਾ ਅ ਸੀਸੀ ਵੀ ਅੱਠ ਸਾਢੇ ਅੱਠ ਖਾ ਲਈਦਾ ਹਮ ਫਿਰ ਰਾਤੀ ਹਾਂ ਰਾਤੀ ਜੇ ਮਨ ਕਰੇ ਠੰਡਾ ਦੁੱਧ ਜਾਂ ਵੈਸੇ ਦੁੱਧ ਜਾਂ ਕੋਈ ਕਫੀ ਜੋ ਬੱਚੇ ਕਹਿਣ ਫਿਰ ਪੀ ਲਈ ਦੀ ਨੌ ਸਾਡੇ ਨੌ ਵਜੇ ਹਾਂਜੀ ਹੋਰ ਤੁਸੀਂ ਦੱਸੋ ਕੁਛ ਹੋਰ ਖਾਣ ਪੀਣ ਦੇ ਕੋਈ ਗਰਮੀਆਂ ਚ ਹੋਰ ਕੀ ਸਾਨੂੰ ਕੋਈ ਖਾਣ ਪੀਣ ਦਾ ਧਿਆਨ ਰੱਖਣਾ ਚਾਹੀਦਾ ਕਿਹੜੀ ਉਹ ਤੇ ਮਿਲਾਵਟ ਤੇ ਹਰ ਚੀਜ਼ ਕੋਈ ਚੀਜ਼ ਨੂੰ ਅਸੀਂ ਕਰਦੇ ਹਾਂਜੀ ਨਾ ਕੁਛ ਵਖਾਉਦੇ ਹੋਏ ਨਾ ਅੱਜ ਕੱਲ ਬੜੀ ਤੇ ਨਿਊਜ ਬੜੀਆਂ ਆਉਣ ਲੱਗ ਪਈ ਨਾ ਬਸ ਫਿਰ ਦੁਨੀਆਂ ਹਾਂਜੀ ਹਾਂਜੀ ਆਹ ਇਹ ਹੈ ਨਾ ਪਰ ਬੱਚੇ ਫ ਸੀਜਨ ਫਰੂਟ ਮਨ ਵੀ ਕਰਦਾ ਬੱਚਿਆਂ ਦਾ ਖਾਨ ਨੂੰ ਸੀਜ਼ਨ ਦੇ ਅਕੌਰਦਿ਼ਗ ਕਿਹੜੀ ਚੀਜ਼ ਖਾਏ ਕਿਹੜੀ ਛੱਡੇ ਖਾਣੀ ਵੀ ਪੈਂਦੀ ਹੈ ਸਭ ਚੀਜ਼ਾਂ ਲ ਆਉਣੀਆ ਤੇ ਬਜ਼ਾਰੋਂਈਆਂ ਘਰ ਥੋੜਾ ਕੁ ਨੇ ਬਣਾਈਆਂ ਚੀਜ਼ਾਂ ਸਭ ਚੀਜ਼ਾਂ ਬਾਜ਼ਾਰ ਉਹ ਚੀਜ਼ ਉਹ ਮੇਰਾ ਵੱਡਾ ਬੱਚਾ ਉਹ ਬੜਾ ਵੇਖਦਾ ਰਹਿੰਦਾ ਮੰਮੀ ਇਹਰੇ ਵਿੱਚ ਹੈ
ਤੂੰ
ਤੇ ਪੁੱਛ ਨੀ ਸਕਦੇ ਤੁਸੀਂ ਖਾਨਾ ਤੇ ਪੈਨਾ ਹੀ ਹੈ ਕੋਡ ਡਰੀਕ ਕਿੰਨੀ ਯੂਜ ਹੁੰਦੀ ਆ ਕੋਈ ਘਰ ਆਜੇ ਕੋਈਛੋਟਾ ਮੋਟਾ ਫੰਕਸ਼ਨ ਚਲੋ ਡੇਲੀ ਤੇ ਅਸੀਂ ਨਹੀਂ ਚਲੋ ਡੇਲੀ ਤੇ ਨਹੀਂ ਯੂਜ ਕਰਦੇ ਚਲੋ ਆਮ ਆਪਣੇ ਲਈ ਜਦੋਂ ਕੋਈ ਫੰਕਸ਼ਨ ਵਗੈਰਾ ਹੁੰਦਾ ਜਾਂ ਆਈਏ ਜਾਈਏ ਫਿਰ ਤੇ ਕੋਲਡ ਡ੍ਰਿੰਕਸ ਹੀ ਚੱਲਦੀਆਂ ਨੇ ਫਿਰ ਪੀਣੀ ਵੀ ਪੈਂਦੀ ਤੇ ਪਿਆਣੀ ਵੀ ਪੈਂਦੀ ਐ ਏ ਆ ਨਾ, ਆਓ ਅਠਾਰਾਂ ਤਰੀਕ ਨੂੰ ਹਾਂ ਜੀ, ਹਾਂ ਜੀ, ਹਾਂ। ਖਾਰਾ ਲੈ ਆਓ। ਸ ਵਿੱਚ ਤੁਸੀਂ ਨਿੰਬੂ ਪਾਓ, ਕਾਲਾ ਨਮਕ ਪਾਓ, ਹਾਂ ਜੀ, ਹਾਂ ਜੀ। ਕਾਲੀ ਮਿਰਚ ਪਾਓ ਹਾਂਜੀ ਤੁਸੀਂ ਫਲੇਵਰ ਪਾ ਕੈਂਡੀ ਆਂਦੀ ਐ, ਉਹ ਕੈਂਡੀ ਪਾਲੋ ਫਲੇਵਰ ਤੁਹਾਡਾ ਸ ਕੋਲਡ ਡਰਿੰਕ ਬਣ ਜਾਏਗੀ, ਨੈਚੁਰਲ ਕੋਲਡ ਡਰਿੰਕ ਹਾਂ ਅੱਜ ਕਲ ਆਂਦਾ ਬੋ ਕੁੱਝ ਵਿਖਾਂਦੇ ਪਰ ਉਹ ਫਿਰ ਹੋ ਜਾਂਦੇ ਨੇ ਕਹਿੰਦੇ ਆਲਸ ਹੋ ਜਾਂਦਾ ਜਾਂ ਬਸ ਉਹ ਲੇਡੀਜ਼ ਨੂੰ ਥੋੜਾ ਹੁੰਦਾ ਵੀ ਖਲੇਰਾ ਪੈ ਜੇਗਾ ਜੇ ਹੋ ਜੇਗਾ ਇਹ ਚੀਜ਼ ਹੋ ਜਾਂ ਹਾਂ ਹਾਂਜੀ ਹਾਂ ਬਸ ਉਹ ਅੱਜ ਕਲ ਤੇ ਕੰਮ ਨੂੰ ਮਨ ਨੀ ਕਰਦੇ ਹੁੰਦਾ ਕਰਨ ਨੂੰ ਕਿਚਨ ਚ ਹੁੰਦਾ ਬਸ, ਦਵਾ ਦਵ ਹਾਂ, ਓਵੀ ਕ ਬਸ ਬਣਾਂਣੇ ਤਾਂ ਹੈ ਵੀ ਪਰ ਮੈਂ ਕਿਆ ਨਾਂ ਜਦੋਂ ਬਸ ਪ੍ਰੋਬਲਮ ਹੁੰਦੀ ਐ ਨਾ ਉਹਦੋ ਕੁਛ ਨਹੀਂ ਦਿਮਾਗ ਚ
ਹਾਂ, ਨਹੀਂ ਸਿਹਤ ਠੀਕ ਰੱਖਣ ਵਾਸਤੇ, ਤੁਸੀਂ ਪਹਿਲਾਂ ਹੀ ਕਰਨਾ ਪੈਣਾ ਤੁਹਾਨੂੰ
ਮਨ ਈ ਨੀਂ ਕਰਦਾ ਨਾ ਉਸ ਟਾਈਮ ਤੇ ਮਨ ਨੀਂ ਕਰਦਾ, ਇੰਝ ਹੁੰਦਾ ਚੱਲ ਕੋਈ ਬਣਾ ਦੇ ਤੇ ਫਿਰ ਭਾਵੇਂ ਪੀ ਲਈਏ। ਇਹ ਚੀਜ਼ ਹੁੰਦੀ ਆ ਹਾਂ ਕਦੀ-ਕਦੀ ਤੇ ਬਣਾ ਦਿੰਦੇ ਮੇਰੇ ਹਸਬ ਪਿੰਡ ਵੀ ਕਰ ਦਿੰਦੇ ਆ ਵੱਡਾ ਬੇਟਾ ਵੀ ਕਰ ਦਿੰਦਾ ਤੁਸੀ ਯਕੀਨ ਨ ਹਵਾ ਮੁੰਹ ਤੇ ਪੈ ਰਹੀ ਐ। ਹਾਂ ਗਰਮ ਹੈ ਈ, ਹਵਾ ਗਰਮ ਐ, ਦੋ ਦਿਨ ਤੋਂ ਬਸ ਹੁਣ ਗਰਮੀ ਨੇ ਅਸਾਂ ਕੀ ਗਰਮੀ ਐ, ਪਹਿਲੇ ਤੇ ਮੌਸਮ ਸਹੀ ਚੱਲ ਰਿਹਾ ਸੀ ਹਂ, ਗਰਮੀ ਸਟਾਟ ਹੋ ਗਈ। ਮਈ ਅੱਧੀ ਤੇ ਨਿਕਲ ਗਈ ਸੀ ਮੈਂ ਤੇ ਕੱਲ ਪੰਜਾਬ ਗਿਆ ਸੀ ਪੰਜਾਬ ਵੀ ਬਹੁਤ ਇਸ ਤੋਂ ਜ਼ਿਆਦਾ ਗਰਮੀ ਐ। ਹਂ ਗਰਮੀ ਹੋਏਗੀ ਹਾਂ ਪੰਜਾਬ ਚ ਸਰ ਜ਼ਿਆਦਾ ਤੇ ਗਰਮੀ ਵੀ ਜਿਆਦਾ ਕਿਉਂਕਿ ਹਾਂ ਪਲੇਨ ਏਰੀਆ ਨਾ ਬ ਬ ਏ ਦਾ ਸਾਰਾ ਏਸੀ ਦਾ ਪੰਗਾ ਜਿੰਨੇ ਜ਼ਿਆਦਾ ਏਸੀ ਹੁੰਦੇ ਪਏ ਆ ਓਨੀ ਗਰਮੀ ਹੋ ਰਹੀ ਐ ਏਸੀ ਘਰ ਘਰ ਤੇ ਪਤਾ ਨੀਂ ਕਿੰਨੇ-ਕਿੰਨੇ ਏਸੀ ਸੀ ਲਗੇ, ਇੱਕ ਏਸੀ ਥੋੜਾ ਇੱਕ ਘਰ ਚਾਰ-ਚਾਰ, ਪੰਜ-ਪੰਜ। ਚਾਰ ਏਸੀ ਨੇ, ਹਾਂ ਉਹ ਨਾ ਤਿ ਚਾਰ-ਚਾਰ, ਪੰਜ-ਪੰਜ ਏ ਸੀ ਚੱਲਦੇ ਕਈ ਘਰਾਂ ਚ, ਤੇ ਉਨ੍ਹਾਂ ਹੀ ਉਨ੍ਹਾਂ ਦਾ ਜਿਹੜਾ ਉਹ ਪੋਲਿਊਸ਼ਨ ਸਮਝ ਲਓ ਨਿਕਲਦਾ ਬਾਹਰ ਅਤੇ ਉਹ ਸਾਰਾ ਇਨਵਾਇਰਮੈਂਟ ਨੂੰ ਖ਼ਰਾਬ ਕਰ ਰਿਹਾ। ਉਹਦੇ ਕਾਰਨ ਸਾਰੀ ਖ਼ਰਾਬੀ ਹੋ ਰਹੀ ਐ। ਅੱਜਕੱਲ੍ਹ ਲਾਈਟਸ ਦੇ ਕੱਟ ਵੀ ਬੜੇ ਚਲ ਰਹੇ ਨੇ ਸਾਡੇ, ਹਾਂ ਲਾਈਟ ਸਾਡੇ ਵੀ ਇਧਰ ਲਗਦੇ ਆ ਕੱਟ ਹਾਂ, ਨੀਂਦ ਪੈਂਦੀ ਏ, ਲਾਈਟ ਬੰਦ ਹੋ ਜਾਂਦੀ ਐ। ਹਾਂ, ਉਹੀ ਨਾਂ ਬੜੀ ਏ ਬੜੀ ਗੰਦੀ ਪਰੋਬਲਮ ਏ, ਹਮ, ਗਰਮੀਆਂ ਚ ਬਸ, ਮੈਨੂੰ ਤਾਂ ਸਰਦੀਆਂ ਬੜੀਆਂ ਅੱਛੀਆਂ ਲਗਦੀ ਏ ਜੀ, ਹਾਂ ਨਹੀਂ ਸਰਦੀਆਂ ਵਾਕੇ ਈ ਠੀਕ ਅੱਛੀ ਪਰ ਵਧੀਆ ਈ ਐ। ਚਾਹੇ ਥੋੜ੍ਹੀਆਂ ਪੈਂਦੀਆਂ ਲੇਕਿਨ ਥੋੜ੍ਹੀ ਸੋਖੀ ਨੀਂਦ ਤੇ ਸੁਖੀ ਰਹਿੰਦੀ ਨਾ। ਗਰਮੀ, ਹਾਂ ਨਹੀਂ ਸਹੀ ਏ ਸਹੀ, ਸਰਦੀ ਚ ਸਹੀ, ਗਰਮੀ ਨਹੀਂ ਬਰਦਾਸ਼ਤ ਹੁੰਦੀ ਵਾਕਈ ਸਰਦੀ ਫਿਰ ਬਰਦਾਸ਼ਤ ਹੋ ਜਾਂਦੀ ਐ।
ਚਲੋ ਮਾਰਜੁਣਥ ਆਪਣੇ ਤੋਂ ਥੱਲੇ ਜਿਹੜੀ ਉਹਨਾਂ ਨੂੰ ਦੇ ਕੇ ਵੀ ਕਿਸੇ ਵੇਲੇ
ਉਹੀ ਨਾ ਫਿਰ ਇਹੀ ਆ, ਹੋਰ ਬੰਦੇ ਨੂੰ ਜਿੰਨੀਆਂ ਸਹੂਲਤਾਂ ਮਿਲ ਜਾਂਦੀਆਂ ਨਾ ਫਿਰ ਬੰਦਾ ਓਨੇ 'ਚ ਹੀ ਫਿਰ ਹੋਰ ਉਹਦੀਆਂ ਵੱਧ ਬਸ ਬਸ ਬਸ, ਡਿਮਾਂਡਾਂ ਹੋਰ ਵੱਧ ਜਾਂਦੀਆਂ ਨਾ ਫਰਿਜ ਵੀ ਤਾਂ ਹੋਰ ਵਧ ਜਾਂਦੀ ਏ, ਹੁਣ ਅਸੀ ਅਸੀਂ ਜਦੋਂ ਬੱਚੇ ਹਾਂ ਸਾਡੇ ਘਰਾਂ ਚ ਕਿਹੜੇ ਏਸੀ ਹੁੰਦੇ ਸੀ, ਹਾਂ, ਹੋਰ ਕੀ ਛੱਤਾਂ ਤੇ ਸੋਈ ਦਾ ਸੀ ਉਹੀ ਨਾ ਖੁੱਲੇ ਵਿੱਚ ਛੱਤਾਂ ਤੇ ਸੌਂਦੇ ਸੀ ਬੜਾ ਇੱਕ ਚਾਅ ਹੁੰਦਾ ਸੀ ਗਰਮੀਆਂ ਦਾ, ਛੁੱਟੀਆਂ 'ਚ ਬੱਚੇ ਵੀ ਆਉਂਦੇ ਸੀ, ਹਮ, ਹਾਂਜੀ, ਨਾ, ਨਾ, ਬੜੇ ਚਾਅ ਨਾਲ ਪਹਿਲਾਂ ਹਾਂ। ਛੱਤ ਤੇ ਜਾਣਾ ਉਥੇ, ਫੋਲਡਿੰਗ, ਹਾਂ ਹਮ, ਫੋਲਡਿੰਗ ਬੈਡ ਹੁੰਦੇ ਸੀ ਉਹ ਵਿਛਾ ਕੇ ਆਉਣੇ ਕਈ ਵਾਰ ਤਾਂ ਜ਼ਮੀਨ ਤੇ ਮਤਲਬ ਬ ਬਿਸਤਰੇ ਕਰ ਲਈ ਦੇ ਸੀ, ਪਹਿਲਾਂ ਸ਼ਾਮੀ ਜਾ ਕੇ ਪਾਣੀ ਮਾਰ ਆਨਾ ਜਮੀਨ ਤੇ ਠੰਡੀ ਫੇਰ ਹੋ ਜਾਣੀ, ਹਾਂ ਕਈ ਜਗ੍ਹਾ ਦਾ ਤੇ ਕਰ ਲੈਂਦੇ ਹੁੰਦੇ ਸੀ ਜਦੋਂ ਕੋਈ ਪ੍ਰਾਹੁਣੇ ਵਗੈਰਾ ਆਉਂਦੇ ਏਸੀ ਦਾ ਕੁਛ ਆਨਾ, ਕਟ ਤੇ ਸੋ ਜਾਣਾ ਇਝ ਪੱਖਾ ਵੀ ਨੀ ਸੀ ਮਤਲਬ ਉਸ ਟਾਇਮ ਪੱਖਾ ਵੀ ਨੀ ਸੀ ਲਗਾਉਂਦੇ, ਹਾਂ, ਪੱਖਾ ਵੀ ਨੀ ਨੈਟ ਲੀ ਬਸ ਨੈਟ ਜੋ ਕੁਦਰਤ ਸੀ, ਉਹਦੇ ਥੱਲੇ ਸੌਂਦੇ ਸੀ ਫਿਰ ਹੋਲੀ-ਹੋਲੀ ਫੋਰਟੀ ਫਾਇਵ ਤੇ ਸੈਵਨ ਸਾਡੇ, ਹਾਂ ਤੇ ਫੋਰਟੀ ਚੱਲ ਗਿਆ। ਅੱਜ ਫੋਰਟੀ ਤੋਂ ਉਪਰ ਹੀ ਸੀ ਟੈਂਪਰੈਚਰ ਹਾਜੀ, ਹਾਂ ਤੇ ਹਜੇ ਪਹਿਲੀ ਗਰਮੀ ਆ ਪਹਿਲੇ ਹੀ, ਹਾਜੀ, ਹਾਂ ਹਾਂ, ਬਿਲਕੁਲ, ਹਮ ਨਿਕਲਣਾ ਨੀ ਬਾਹਰ ਬਸ ਸਹੀ ਹੈ ਬੱਚਾ ਵੇਸੈ ਛੁੱਟੀਆਂ ਪੈ ਗਈਆਂ ਨਾ ਅੱਜ ਤੋਂ ਹੀ, ਬਸ ਪਹਿਲੀ ਛੁੱਟੀ ਏ ਬੜੀ ਗਰਮੀ ਹਾਂ ਬੜੀ ਗਰਮੀ ਹੈ ਛੁੱਟੀਆਂ ਤਾਂ ਚਲੋ ਹੈ ਤੇ ਹੈ ਪਰ ਬੱਚੇ ਕਿਹੜਾ ਬੈਠਦੇ ਆ ਘਰ ਨਾ ਏਨਾ ਨੇ ਵੀ ਸਾਰਾ ਘਰ ਦਾ ਡਿਸਿਪਲਿਨ ਡਿਸਿਪਲਿਨ ਖ਼ਰਾਬ ਕਰ ਦਿੱਤਾ ਕੋਈ ਟਾਈਮ ਟੇਬਲ ਨੀ ਕੋਈ ਕੁਛ ਨੀ, ਪੜ੍ਹਾਉਣਾ ਵੀ ਇਹਨਾਂ ਨੂੰ ਜਬਰਦਸਤੀ ਪੜ੍ਹਾਉਣਾਂ ਪੈਂਦਾ, ਪੜ੍ਹ ਲੋ, ਪੜ ਲੋ ਬਸ ਪਾਣੀ ਪਾਣੀ ਸਾਰਾ ਦਿਨ ਪਾਣੀ ਚੱਲਦਾ ਹੈ ਕੁਛ ਬਣਾ ਦਿਉ ਕੁਛ ਪਿਆ ਦਿਉ ਸਾਰਾ ਦਿਨ ਹਾਂਜੀ ਕੁ ਕੁਛ ਨਾ ਕੁੱਛ ਡਿਮਾਂਡਾਂ ਚੱਲਦੀ ਦੀ ਰਹਿੰਦੀਆਂ ਹੋਰ ਸੁਣਾਓ ਤੁਸੀਂ ਗਰਮੀ ਚ ਫ ਹੋ ਹਾਂਜੀ ਬਸ ਉਹ ਚਦੇ ਫ ਇੱਕ ਸਡ ਆ ਇਕ ਸ ਚਲੇ ਜਾਂਦੀ ਨਾ ਲ ਉਹ ਵੀ ਆਪਣੀ ਜ਼ਰੂਰਤ ਲਈ ਕਰਦੇ ਲੋੜ ਜ਼ਿਆਦਾ ਜਾਂਦਾ ਬ ਜ਼ਿਆਦਾ ਨੁਕਸਾਨ ਨਾ ਹੋਆ ਤੇ ਲਾਈਟ ਬੰਦ ਕਰ ਦਿੰਦੇ ਆ ਪਹਿਲੇ ਹੁੰਦਾ ਸੀ ਨਾ ਕਿੰਨੇ ਪਹਿਲਾਂ ਜਦੋਂ ਲਾਈਟ ਕਈ ਵਾਰੀ ਜਾਂਦੀ ਸੀ ਨਾ ਦੋ ਦੋ ਦਿਨ ਆਉਂਦੀ ਵੀ ਨਹੀਂ ਸੀ ਜਿਹੜੇ ਸਾਡੇ ਬਚਪਨ ਦੇ ਟਾਈਮ ਉਹ ਪੂਰਾ ਸੜ ਜਾਂਦਾ ਸੀ ਤਾਂ ਬਾਰ ਬਾਰ ਇੱਥੇ ਮੋਮਬੱਤੀ ਹੈ ਇਨਵੇਟਰ ਨਾਲ ਹੀ ਚੱਲ ਜਾਂਦੇ ਆ
ਹਮ
ਹੁਣ ਇਹ ਆ ਕਿ ਉਹਨਾਂ ਨੂੰ ਪਹਿਲਾਂ ਹੀ ਥੋੜ੍ਹਾ ਪਤਾ ਲੱਗ ਜਾਂਦਾ ਤੇ ਉਹ ਕੱ ਲਗਾ ਦਿੰਦੇ ਆ ਨਾ ਸਾ ਲਾਈਟ ਦੇ ਕਿ ਵੱਡਾ ਨੁਕਸਾਨ ਨਾ ਹੋਏ ਜਿਆਦਾਵਾ ਮਤਲਬ ਜ਼ਿਆਦਾ ਦੂਸ਼ਿਤ ਹੱਦ ਤੋਂ ਜਿਆਦਾ ਹੋ ਗਿਆ ਹੁਣ ਹੁਣ ਮਤਲਬ ਕੁੱਛ ਸਮਝ ਨੀ ਆ ਰਹੀ ਹੈਦੀ ਕੋਈ ਹੱਲ ਨੀ ਹੈ ਠੀਕ ਹੋਣ ਦਾ ਠੀਕ ਨਹੀਂੀ ਹੋਏਗਾ ਹੁਣ
ਨਾ ਜੀ ਵਧਣਾ ਹੀ ਵਧਣਾ ਠੀਕ ਨੀ ਹੋਣਾ ਜਿਵੇਂ ਦਿੱਲੀ ਸ਼ਹਿਰ ਹੈ ਨਾ ਬੜੀ ਗਰਮੀ ਰਹਿੰਦੀ ਹੈ ਜਵੇਂ ਜੰਮੂ ਹੋ ਜਾਣਾ
ਹਾਂ ਉਹ ਹਨਾ ਬਹੁਤ ਵੱਧਦਾ ਜਾ ਰਿਹਾ ਇਹਦਾ ਕੋਈ ਇਲਾਜ ਨਹੀਂੀ ਹੈ ਕੋਈਦਾ ਉਹ ਉਹ ਨੀ ਹੈ ਕਿ ਬਈ ਘਟੇਗਾ ਕਿਸੇ ਕਾਰਨ ਨਾ ਕਿਉਂਕਿ ਅਸੀਂ ਰਹਿ ਹੀ ਨਹੀਂ ਸਕਦੇ ਜਿਹੜੀਆਂ ਸਹੂਲਤਾਂ ਹੋਣ ਅਸੀਂ ਰਹਿ ਰਹੇ ਹਾਂ ਅਸੀਂ ਕਹੀਏ ਸਹੂਲਤਾਂ ਜਿਹੜਾ ਨਾ ਬੰਦ ਕਰਦੇ ਹੋ ਉਹ ਹੋ ਹੀ ਨਹੀਂੀ ਸਕਦਾ ਜੇ ਅਸੀਂ ਏਸੀ ਨਾ ਲਾਈਏ ਜਾਂ ਅਸੀਂ ਕੂਲਰ ਨਾ ਲਾਈਏ ਬਸ ਅਜੇ ਤੇ ਕੁਛ ਪਤਾ ਨੀ ਕਿਂਕਿੇ ਵੱਡੇ ਬੱਚੇ ਦੇ ਬਹੁਤ ਵਧੀਆ ਠੰ ਚ ਚਾਰ ਪੰਜ ਦਿਨ ਲਗਾ ਕੇ ਆਗੇ ਚੋ ਵੇੇ ਬਣੇ ਪਲੈਨਿੰਗ ਤੁਹਾਾ ਬਣਾ ਚਲੋ ਵਧੀਆ ਜੀ ਠੀਕ ਦੇਖਦੇ ਹਾਂ ਜੋ ਬਣੇਗਾ ਜਿਸ ਰ ਲਾਈਟ ਨਹੀਂ ਆਈ ਸ਼ੁਕਰੀਆ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੀ ਠੀਕ